ਹੈਲੋ।
ਹਾਂਜੀ ਭੈਣਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
ਭੈਣ ਜੀ ਤੁਸੀਂ ਇੱਕ ਵਾਰੀ ਮੈਨੂੰ ਨੋਟੀਫਿਕੇਸ਼ਨ ਦੇ ਦਿਆ ਕਰੋ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਨਾ ਕਰਾਂ ਜੀ।
ਕਿਉਂ ਕੀ ਹੋ ਗਿਆ
ਐਕਚਲੀ ਮੇਰਾ ਬੱਚਾ ਵਡੀ ਨਾ ਅ ਥਕਾਵਟਾਂ ਹੋ ਗਈਆਂ ਸੋ,
ਉਸ ਟਾਈਮ ਨਾ ਮੇਰੀ ਨਾ ਤੁਹਾਡੀ ਨਾਲ ਮੇਰੀ ਸੱਸ ਨਾਲ ਗੱਲ ਹੋ ਰਹੀ ਸੀ।
ਅੱਛਾ।
ਹਾਂਜੀ।
ਹਾਂਜੀ ਹਾਂਜੀ, ਉਹ ਤੇ ਸੋਗੇ ਨੇ ਅੰਮ੍ਰਿਤ ਵੇਲਾ ਕਰਦੇ ਨਾ ਉੱਠੇ ਸੀ। ਤੇ ਉਹਨੇ ਮੇਰਾ ਬੱਚਿਆ ਨੂੰ ਬੜਾ ਤਾਂ ਹੋਇਆ ਹੋਇਆ ਜੇ ਉਹਨੇ ਜ ਰੋਟੀ ਖਿਲਾਈ ਨ ਮੈਂ ਓਨੂੰ ਮੈਂ ਕਿਹਾ ਚੱਲ ਤੂੰ ਸੋਣ ਜਾ ਦਾਦੀ ਨੂੰ ਵੀ ਪਰੇਸ਼ਾਨ ਕਰਦਾ ਰਹਿੰਦਾ ਹੋਵੇ।
ਅੱਛਾ-ਅੱਛਾ।
ਹਾਂਜੀ ਬਸ ਹੁਣ ਮੈਂ ਫਿਰ ਛੱਤੀਸ ਸਵੇਰੇ ਉੱਠ ਕੇ ਬਹਿ ਜਾਂਦੇ ਜੇ।
ਤੁਹਾਡੇ ਜਗ੍ਹਾ ਘਰ ਚ ਕੁੜੀਆਂ ਗੁੱਡੀ ਗੁੱਡੇ ਆਏ ਹੋਏ ਨੇ ਉਹ,
ਹਾਂਜੀ ਉਹ ਤੇਰੇ ਲਈ, ਉੱਠਦੇ ਜੇ ਰ ਦਿਹਾੜੀ ਸੋਇਆ ਨੀ ਹੈ ਨਾ। ਬੱਚਾ ਮੇਰਾ, ਲਾਲ ਮੇਰਾ ਪੁੱਤ।
ਇੱਕਲੋਤਾ ਪੁ
ਹਾਂਜੀ ਇੱਕਲੋਤਾ ਪੁੱਤ ਮੇਰਾ। ਅੱਜ ਅੱਜ ਦੇ ਟਾਈਮ ਤੇ ਲਗੀ ਕਰ ਲੋ ਆਂ ਸੀ ਦੇਖਾਂਗੇ ਰ ਦੀ ਮਰਜ਼ੀ ਨਾਲ ਜਿਵੇਂ ਰੱਬ ਨਚੇ ਚਏ ਅਗੇ।
ਉਹ ਤੇ ਦੇਖੋ ਜਿਹੜੇ ਜੀ ਨੇ ਆਣਾ ਆਣਾ।
ਹੈਕਿਨ ਉਹਦੀ ਤੇ ਸਾਨੂੰ ਉਹ ਨੀ ਹੈ ਜਿਹੜੇ ਜੀ ਨੇ ਆਉਣਾ। ਆਪਣੇ ਆਪ,
ਹਾਂਜੀ ਮੇਰੇ ਮੀਆਂ ਜੀ ਬੋਲਦੇ ਨੇ ਹੁਣ ਤੂੰ ਇਕਾਸੀ ਕਰਨਾ ਉਹਦਾ ਪਾਲਣ ਪੋਸ਼ਣ ਸੋਹਨਾ ਕਰਾਂਗੇ ਵਾਹਿਗੁਰੂ ਦੀ ਮਿਹਰ,
ਅੱਜ ਕੱਲ੍ਹ ਦੀ ਪਤਾ ਨੀ ਕੀ ਸੋਚ ਹੋ ਗਈ ਬੱਚਿਆਂ ਦੀ। ਬੋਲ ਸਕਦੇ ਹੋ ਸੋਚ ਹੀ ਮਾਈ ਹੈ।
ਸਹੀ ਹੈ ਭਾਣਜੀ ਮੈਂ ਤੁਹਾਨੂੰ ਕੀ ਦੱਸਾਂ ਦੀਦੀ ਜੀ ਤੁਸੀਂ ਤਾਂ ਮੈਨੂੰ ਬੜੇ ਵੱਡੇ ਉਹ ਸ ਹੋ ਗਏ ਨਾ ਮੈਂ ਭੈਣ ਜੀ ਨੇ ਦੀਦੀ ਜੀ ਮੈਂ ਤੁਹਾਨੂੰ ਨੀ ਦੇ ਸਕਦੀ ਹਾਂ। ਹਾਂ ਭਾਣਜੀ ਮੈਂ ਤੁਹਾਨੂੰ ਦੱਸਦੀ ਹੁਣ ਬਸ ਮੇੇਰਾ ਬੱਚਾ ਬੜਾ ਤੰਗ ਕਰਦਾ ਪਿਆ ਸਭ ਨੂੰ। ਉਹਨੇ ਨਾਂ ਸੁਣਿਆ ਨੀ ਜੇ। ਔਰ ਸੱਤੀ ਸਵੇਰੇ ਦਸ ਵਜੇ ਉੱਠ ਕੇ ਬਹਿ ਗਿਆ ਏਸੀ ਚ। ਸੋਣ ਦੀ ਆਦਤ ਚ ਨਾ ਦੱਸ ਉੱਠਿਆ ਸੀ ਸਾਡੇ ਦਸ ਵਜੇ ਅੱਜ ਕੀ ਹੋਇਆ ਸਾਡੇ ਘਰ ਦੇ ਪਿਤਾ ਪਾਪਾ ਜੀ ਆ ਗਿਆ ਪਾਪਾ ਜੀ ਆਏ ਹੋ ਤੇ ਰੋਟੀ ਨਾਸ਼ਤਾ ਪਾਣੀ ਦਿੱਤੀ ਮੇਰੇ ਸੋਹਰੇ ਮੇਰੇ ਸੋਹਰੇ
ਅੱਛਾ-ਅੱਛਾ।
ਅੱਜ ਜਲਦੀ ਉੱਠ ਗਏ ਨੇ, ਹਾਂਜੀ ਹੁਣ ਮੈਂ ਰੋਟੀ ਪਾਣੀ ਲੱਗ ਗਈ ਮੈਂ ਫਿਰ ਰੋਟੀ ਪਾਣੀ ਬਣਾਈ ਖਵਾਈ ਪੰਜ ਸਾਢੇ ਪੰਜ ਤੇ ਐ ਵੀ ਭੱਜ ਗਿਆ
ਉਹ ਤੁਹਾਡੇ ਘਰ ਤੇ ਪ੍ਰਾਹੁਣੇ ਵੀ ਆਏ ਨੇ
ਪ੍ਰੁਣੇ ਮ ਨੇ ਫ ਮੈਂ ਬੋਲਿਆ ਹੁਣ ਮੈਨੂੰ ਥੋੜਾ ਪੰਦਰਾਂ ਮਿੰਟ ਲੈ ਲੇਟ ਲੈਂਦੇ ਇਹਹ ਮੁੰਡਾ ਮੈਨੂੰ ਕ ਕਿਹਾ ਮੈਨੂੰ ਲੇਟਣਾ ਨ ਹੈ
ਬੱਚਿਆਂ ਦੀ ਨਿੰਦਣ ਨਹੀਂ ਹੁੰਦੀ ਨਾ ਤੇ ਨਹੀਂ ਸਣਦੇ ਜਹੇ
ਛੇ ਵਜ ਕੇ ਮੇਰੇ ਸੋਲਾਂ ਸ ਕਹਿੰਦੇ ਨੇ ਬੇਟਾ ਜੀ ਉੱਠੋ ਨਰਾਸ ਦਾ ਬਾਡ ਲਾਗਾੋ ਮੈਂ ਕਿਹਾ ਹਾਂਜੀ ਪਾਪਾ ਜੀ ਨਹੀਂ ਹ ਡੇਰੀ ਦਾ ਸਾਡਾ ਨਿਯਮ ਹੈਗਾ ਜੇ ਮ ਸੋਹ ਸਾਹਿਬ ਦਾ ਉੱਦੇ ਸਬ ਪਹਿਲੇ ਸੀ ਸੱਤ ਸਾਢੇ ਛੇ ਵੱਜਦੇ ਨੇ ਸਾਡੇ ਘਰ ਦਰਬਾਰ ਸਾਹਿਬ ਦਾ ਵਾਹਿਗੁਰੂ ਜੀ ਦਾ ਮੇਰੀ ਕਿਰਪਾ ਨੂੰ ਚਾਲੂ ਕਰ ਦਿੰਦੇ ਨੇ
ਚਲ ਇਹ ਵੀ ਬਾਬਾ ਜੀ ਦੀ ਮੇਹਰ ਹੈ ਕਿ ਉਹਨਾਂ ਦੀ ਸਮੱਥ ਦਿੱਤੀ ਰੱਬ ਨੇ
ਮਤ ਦਿੱਤੀ ਵਾਹਿਗੁਰੂ
ਦੇਖੋ ਮੈਂ ਇਹੀ ਤੁਹਾਨੂੰ ਬੋਲ ਰਹੀ ਸੀ ਕਿ ਤੁਸੀਂ ਮਤਲਬ ਕਿ ਉਹ ਨੇਿਯਮ ਕਰਕੇ ਸ਼ਾਇਦ ਅਹ ਤੁਹਾਡੇ ਕਰਰਕੇ ਉਹਨਾਂ ਦੀ ਦੇਖੋ ਬੁੱਧੀ ਤੇ ਐਵੇਂ ਪੈਂਦਾ ਹੈ
ਹਾਂਜੀ ਉਹ ਤੇ ਅੱਜ ਤਾਂ ਨੀ ਪਹਿਲਾਂ ਤਾਂਣੇ ਮ ਨੇਚ ਕਹਿ ਸਕਦੇ ਹੋ ਤੁਸੀਂ ਤੇ ਉੱਠਦੇ ਨੇ ਮੈਂ ਮੈਨੂੰ ਬੋਲਦੇ ਮੈਂ ਕਿਹਾ ਪਾਪਾ ਜੇ ਅੋ ਨੀ ਚੱਲਦਾ ਪਿਆ ਜੇ ਪਤਾ ਨੀ ਕੀ ਹੋ ਗਿਆ ਵੈਸ ਸੈਲਰ ਨੀ ਡਾਊਨਨ ਕਿੱਥ ਹੋਏ ਜੇ ਬੱਚਾ ਵੀ ਮੇਰਾ ਬੜਾ ਤਣੇੇਗਣਾ
ਤੇ ਜੇ ਟੀ ਵੀ ਨਾਲ ਚੱਲਿਆ ਫੇਰ ਮੈਂ ਬਾਪਾ ਭਾ ਜੀ ਨੂੰ ਬੋਲਿਆ ਕਿ ਤੁਸੀਂ ਮੈਨੂੰ ਲਿਆ ਕੇ ਦੇਣਾ ਮਨੇ ਨਾ ਓ ਚੱਲ ਕੇ ਦੇਖਾਂਗੀ ਬਸ ਓਨੇ ਨੇ ਅੱਜ ਲਿਆਤੀ ਲਿਆਗੇ ਫੇਰ ਮੈਂਖਿਆ ਚੱਲ ਗਲਾ ਕਰਕੇ ਕਿਤੇ ਟਾਈਮ ਪਾਸ ਆਪਣਾ ਤੇ ਹੁੰਦੈ ਵਾਹਿਗੁਰੂ ਦਾ ਨਾਮ ਜਪੋ। ਮੈਂ ਸਿੱਧਾ ਭੈਣਜੀ ਨਾ ਧੋ ਕੇ ਆਈ ਰਾਤੀ ਦੇ ਕੱਪੜੇ ਪਾਏ ਨੇ ਮੈਂ ਸਿੱਧਾ ਗੁਟਕਾ ਲੈ ਕੇ ਬੇਨੀਆਂ
ਚੰਗਾ ਕੀਤਾ ਈ ਵੀ ਮੈਂ ਮੈਂ ਓਰ ਮੇਰੀ ਸੇਲੀਆਂ ਦੋ ਤਿੰਨ ਮਿਲ ਕੇ ਹੋਟਲ ਚਲੇ ਗਏ
ਅੱਛਾ-ਅੱਛਾ ਮੈਂ ਹਾਂ ਮੈਂ ਪਾਠ ਪੂਜਾ ਕੀਤੀ ਅਰਦਾਸ ਕੀਤੀ ਵਾਹਿਗੁਰੂ ਦੁਸ਼ਮਣ ਤੋਂ ਦੂਰ ਰੱਖ ਚੰਗੇ ਪਾਸੇ ਸਾਨੂੰ ਲਾਏ ਰੱਖਨ ਸ਼ੁਕਰਾਨਾ ਕੀਤਾ ਰੱਬ ਦਾ ਕੋਟ-ਕੋਟ ਬਸ ਬਸ ਭੈਣਜੀ ਫੇਰ ਬਸ ਫਿਰ ਐ ਬੱ ਹੁਣ ਤੁਹਾਨੂੰ ਪਤਾ ਸੋਣ ਦੇ ਟੈਮ ਤੇ ਕਿਵੇਂ ਹੋ ਜਾਂਦਾ ਤੁਸੀਂ ਸਾਡੇ ਘਰ ਆਈਓ ਦੇਖਿਆ ਹੋਇਆ ਜੇ
ਉੱਠੇ ਪੇਕੇ ਰਹਿਣ ਗਏ ਆ ਤਾਂ ਨੀ
ਫੇਰ ਓਨੂੰ ਸੋਣ ਦੇ ਵਕਤ ਓਨੂੰ ਨਾ ਤੇ ਹੋ ਜਾਂਦਾ ਜੇ ਪੱਲ ਪੈ ਜਾਂਦੇ ਪੁੁੱਲ ਪੈ ਜਾਂਦੇ ਚੀਤਾ ਪੈ ਜਾਂਦਾ ਜੇ ਹੋਰ ਫੇਰ ਹੁਣ ਮੈਂ ਕਿਆ ਚੱਲ ਬੇਬੇ ਨਾਲ ਹੋਈ ਸੀ ਨਾ ਬ ਜਾਂਦਾ ਨੀ ਹੋਈ ਸੀ ਓ ਤਾਂ ਤੁੱਤ ਰੈਦੀ ਰੇਦੀ ਮੇਰੇ ਮੁੰਡੇ ਦੀ ਖਾ ਜਾਂਦੀ ਐ।
ਹਾਏ ਏ ਤੇ ਏਦੀ ਮਾਸੀ ਵੀ ਬੜਾ ਖਾਂਦੀ ਸਾ
ਤਮੀਜ ਬੱਚੇ ਦੇ ਚੱਲ ਮ ਚੱਲ ਜੇ ਚੱਲ
ਵੀ ਕੋਕੋ ਤੋਤੋਂ ਖਾ ਜਾਂ
ਹਾਂ ਤੂੰ ਤੂੰਖਾਂ ਜਾਂਦੀਆਂ ਜੇ ਓ ਬੋਲਦਾ ਜੇ ਐ ਨਾਨੂੰ ਨਾ ਨੂੰ ਵਾਜਾ ਦਿੰਦਾ ਜੇ।
ਅੱਛਾ ਨਾਨੇ ਨਾ ਬੜੀ ਸੁ
ਨਾਨੀ ਨਾਲ ਬੜੀ ਪਟਦੀ ਸੁ, ਫੇਰ ਕੀ ਚ ਫੇਰ ਅਸੀਂ ਹੁਣ, ਮੈਂ ਕਿਆ ਚਲ ਔਨੂੰ ਪੜਾ
ਹੂ ਹੂੰ-ਹੂੰ
ਹੂੰ-ਹੂੰ-ਹੂੰ ਪੁੱਤ-ਪੁੱਤ-ਪੁੱਤ-ਪੁੱਤ ਆਪਣੇ ਪੁੱਤ ਨੂੰ ਬੋਲਿਆ ਚ ਬੇ ਟਾ ਹੁਣ ਤੂੰ ਰੋਟੀ ਖਾ, ਔ ਮੈਂ ਜਿਵੇਂ ਰੋਟੀ ਖਾਣੀ ਮੇਰੇ ਹੁਣੇ ਸਾਬ ਦਾ ਫੋਨ ਆ ਗਿਆ, ਹਾਂਜੀ ਮੈਨੂੰ ਬੋਲ ਹੁਣੇ ਮੇਰੇ ਸੋਰੇ ਸਾਬ ਦਾ ਫੋਨ ਆ ਗਿਆ, ਓਨੂੰ ਰੋਟੀ ਖਿਲਾਂਦੀ-ਖਿਲਾਂਦੀ, ਬੇਟਾ ਜੀ ਤੁਸੀ ਓਨੇ ਰੋਟੀ ਖਾ ਚੁੱਕੀ ਔ, ਮੈਂ ਕਾ ਨਈ, ਜੀ ਮੈਂ ਨੀ ਖਾਂਦੀ ਪਾਪਾ ਜੀ ਮੈਂ ਨੀ ਖਾਂਦੀ ਹੂਨੇ ਤੇ ਕਹਿੰਦੇ ਨੇ ਖਾਣਾ ਨੀ, ਮੈਂ ਤੁਹਾਡੇ ਨਾ ਅੰਡਾ ਕੜੀ ਭੇਜ ਦਿੰਦਾ ਵਾ। ਮੈਂ ਕਿਹਾ ਪਾਪਾ ਜੀ ਨੂੰ, ਕੀ ਜ਼ਰੂਰਤ ਸੀ ਰਾਤੀ ਸੀ ਕੈਂਦੇ ਏ ਭੇਜਨਾ ਵਾ, ਮੈਂ ਕੇਹਾ ਚਲੋ ਠੀਕ ਐ ਜੀ।
ਅੰਡਾ ਕੜੀ
ਹਾਂ ਗਰੇਵੀ ਰੇਂਦੀ ਨਾ ਸਾਡੇ ਏਥੇ ਦੀ, ਤੇ ਤੁਸੀਂ ਆਨਾ ਕਦੀ ਤ ਮੈਂ ਤੁਹਾਨੂੰ ਖਿਲਾਵਾਂਗੀ ਜ
ਬੇਟਾ ਜੀ ਰੋਟੀ ਖਾਓ।
ਤੁਸੀਂ ਆਨਾ ਸਾਡੇ ਘਰ ਅਸੀ ਖੀਲਾਵਾਂਗੇ ਜੇ, ਤੁਹਾਨੂੰ
ਆਏ ਸੀ
ਬਸ ਭੈਣਜੀ, ਬਸ ਚੱਲਦਾ ਪਿਆ ਸਾਡਾ ਸਭ ਕੁੱਛ।
ਨਈ ਚੱਲ ਚੰਗਾ ਐ ਨਾ, ਵਧੀਆ ਐ ਨਾ, ਮਨ ਲੱਗਿਆ ਰਹਿਣਾ ਚਾਈ ਦਾ ਹਾਂ ਬਸ ਥੋ ੜੀ ਥੋੜੀ
ਬਸ ਇੱਕ ਨਾ, ਮੈਨੂੰ ਨਾ ਬਾਦੇ ਕਰੋ ਜ਼ੇ ਹਾਂ ਏਦਾਂ ਡਾਲ ਦਿਆਂ ਕਰੋਂ, ਔ ਕੀ ਕਹਿੰਦੇ ਨੇ ਗਰੁੱਪ
ਅੱਛਾ ਅੱਛਾ ਇਹ ਅੱਛਾ ਇਹਦੇ ਨੋਟੀਫਿਕੇਸ਼ਨ ਨਹੀਂ ਆਉਂਦੇ ਹੈਗੇ ਕ
ਨਹੀਂ ਨਹੀਂ, ਸਿੱਧ ਡਾਇਰੈਕਟ ਕਾਲ ਆਉਂਦੀਆਂ ਪਈਆਂ ਜੇ
ਅੱਛਾ ਅੱਛਾ, ਹਾਂ ਬੇਟੀੇ ਠੰਡੀ ਹੋ ਜਾਣ ਦ ਨਹੀਂ ਹਜੇ ਰੁਕੋ ਨਾ ਭੈਣ ਜੀ, ਬਸ ਦੋ ਤਿੰਨ ਮਿੰਨ ਹੋ ਹੋਰ ਹਾਂ ਹਾਂ
ਮੈਨੂ ਨੈਕਸਟ ਟਾਈਮ ਕਾਲ ਕਰਕੇ ਪੁੱਛਿਆ ਕਰ ਲੋ, ਜੇ ਮੇਰਾ ਮੁੰਡਾ ਬੜਾ ਛੇਤੀ ਚ ਮੈਂ ਪਤਾ ਮੇਰੇ ਨਾ ਮੈਂ ਅੱਗੇ ਜਾਂਦਾ, ਮੇਰਾ ਨੈਟਵਰਕ ਹੀ ਚਲਾ ਜਾਣਾ
ਅੱਛਾ ਇਹ ਤੁਹਾਡੀ ਬੜੀ ਪਰੇਸ਼ਾਨੀ ਬਹੁਤ
ਫੇਰ ਮੈਂ ਇੱਕ ਇੱਕ ਜਗ੍ਹਾ ਖੜੇ ਹੋ ਕੇ, ਹੁਣ ਤੁਹਾਡੇ ਨਾਲ ਗੱਲ ਕਰਦੀ ਪਈ ਹਾਂ।
ਅੱਛਾ ਅੱਛਾ ਉਹਣ ਲੱਗਿਆ ਇੱਕ ਵਾਰ ਥੋੜਾ ਸ ਤਸੱਲੀ ਕੀਤੀ ਜਾਵੇ, ਫਿਰ ਦੇਖਿਆ ਜਾਵੇ ਕੀ ਹੈ ਕਿਨ ਤਸੱਲੀਆਂ ਵਾਸਤੇ ਲੱਗੇ ਹੋਏ ਆ, ਭੈਣਜੀ ਦੇਖੋ ਅੱਜ ਪਰ ਮ ਮੋਹ ਮਾਇਸ਼ ਸਾਰੇ ਫਸੇ ਹੋਏ ਨੇ।
ਹਾਂਜੀ ਹਾਂਜੀ ਹਾਂਜੀ
ਬਸ ਜਿੱਥੋਂ ਮਿਲੇ, ਕੀ ਕਰੀਏ ਭੈਣਜੀ ਕਾਈ ਇਨੀ ਜ਼ਿਆਦਾ ਹੈ ਬੰਦੇ ਨੂੰ ਤੇ ਕਿੱਥੋਂ ਆਉਣਾ ਚਾਹੀਦਾ, ਆਵਕ ਹੋਣੀ ਚਾਦੀ ਬਸ ਫਿਰ ਕੀ ਕਰੇ ਬੰਦਾ ਕਿੱਥੇ ਜਾਏ, ਮਹੱਗਾਂ ਪੈਂਦਾ ਹੈ, ਤੇ ਸਮਾਂ ਐਵੇਂ ਨਿਕਲਦੇ ਜਾਂਦਾ ਨਿਕਲ ਤੇ ਜਾਂਦਾ, ਬਸ ਹੁਣ ਮੈਂ ਆਪਣੀ ਠੀਕ ਨਾ ਬੱਚੇ ਬੜੇ ਕਾਲੇ ਪਏ ਸੀ, ਆਪਣੇ ਪਿਉ ਨੂੰ ਬੋਲਦੇ ਨਾ ਚਲੋ ਘੁਮਾ ਲੈ ਕੇ ਚਲੋ, ਘੁਮਾ ਲੈ ਕੇ ਚਲੋ, ਤੇ ਕਹਿੰਦੇ ਨੇ ਚਲੋ ਇਕ ਰਾਊਂਡ ਮਰਵਾ ਲਿਆ ਨਾ ਕਾਰ ਤੇ ਗਏ ਆਂ, ਆਈਸ ਕ੍ਰੀਮ ਸ਼ਾਇਸ ਕ੍ਰੀਮ ਖਾਧੀ ਬੱਚਿਆਂ ਨੇ ਖਾ ਕੇ ਆ ਗਏ ਆਂ। ਲੈ ਬੇਟੇ, ਪਾਣੀ ਦੇ, ਲੈ ਜਾ ਤੇ ਬਸ ਹੁਣ ਆ ਗਿਆ ਹੁਣ ਦੇਖ ਸੁਥਾਈ ਕੀ ਹੈ ਕੀ ਤੇ ਮੈਂ ਕਿਹਾ ਚੱਲ ਟਰਾਈ ਕਰਾਂ। ਨਹੀਂ।
ਅੱਛਾ -ਅੱਛਾ -ਅੱਛਾ ਜੀ ਹਾਂ ਹਾਂਜੀ ਆਂਦੀ ਆ।
ਹਾਂ ਬੁਲਾਉਂਦੇ ਪੈਣੇ।
ਹਾਂਜੀ ਬੜੀ ਨਿੰਦਰ ਆਈ ਉਹ ਲਿਖਦਾ ਪਿਆ ਜਿਹ ਨਾ ਉਹ ਬੜਾ ਪਰੇਸ਼ਾਨ ਕਰਦਾ ਪਿਆ ਸਭ ਨੂੰ ਬੜਾ ਤੰਗ ਕਰਦਾ ਪਿਆ ਜੇ
ਅੱਛਾ ਦਵਾਈ ਦੇ ਰਹੇ ਹੋ ਡਾਕਟਰ ਵਾਲੀ
ਗਟੀ ਲੱਗਦਾ
ਅੱਛਾ ਬਸ- ਬਸ -ਬੱਸ ਦੋ ਮਿੰਟ
ਚੜਨਾ ਜਲਦੀ ਜਲਦੀ ਦੱਸੋ ਤੁਸੀ ਤੇ ਹੋਰ ਸਭ ਚੰਗਾ ਨਾ।
ਹਾਂਜੀ ਸਭ ਚੰਗਾ ਹਾਂ ਬੈਂ ਮੇਰੀ ਕੁੜੀ ਅੱਜ ਗਈ ਸੀ ਨਾ ਤੇ ਉਹ ਵੀ ਰਸਤੇ ਤੇ ਸੋ ਗਈ।
ਅੱਛਾ ਜੀ
ਹਾਂ ਫਿਰ ਮੈਂ ਕਿਹਾ ਪਤਾ ਨੀ ਸੋ ਜਾਏਗੀ ਤੇ ਨਹੀਂ ਰੋਟੀ ਖਾਏਗੀ।
ਹੂੰ- ਹੂੰ ਹੂੰ
ਹਾਂ ਪੁੱਤ ਪੁੱਤਰ ਠੀਕ ਹੈ ਰਾਜੇ ਹਾਂ ਤੇ ਫਿਰ ਮੈਂ ਆ ਕੇ ਉਹਨੂੰ ਰੋਟੀ ਬਣਾ ਕੇ ਦਿੱਤੀ ਹਾਂ ਬੱਚਾ ਕੀ ਹੋਈ ਸੋਨਾ ਨੰਨੀ ਆਈ ਮੇਰੇ ਬੱਚੇ ਨੂੰ
ਗਾ ਆ ਨ
ਫੂ ਮਾਰ ਲੋੋ ਬੇਟੇ ਫੂ ਮਾਰ ਲੋੋ ਮ ਮੈਂ ਆ ਰਹੀ ਹ ਹਾਂ -ਹਾਂ- ਹਾਂ -ਹਾਂ ਅਸੀ ਜਿਵੇ ਹੋ ਜਾਣਾ ਨਾ ਤੇ ਫਿਰ ਮੈ ਫਤਿਹ ਬੁਲਾ ਦੇਣੀ ਹਾਂ ਖਾ ਲੋੋ
ਸਾਡੇ ਘਰ ਬਿਨ ਬੁਲਾਏ ਮਹਿਮਾਨ ਬੜੇ ਆ ਜਾਂਦੇ ਹੁਣ ਮੂੰਹ ਚੁਕਦੇ ਨੇ ਚਲੇ ਆਉਦੇ ਨੇ ਮੂੰਹ ਚੁਕਦੇ ਨੇ ਚਲੇ ਆਉਦੇ ਨੇ। ਸ਼ਰਮ ਨਹੀਂ ਹਨਾ।
ਕਿਹੜੀ ਗੱਲ ਕਰ ਰਿਹਾ।
ਹਾਂ ਹਾਂ ਇਕੋ ਹੀ ਨੇ ਚੰਗੇ ਬਣ ਚੰਗੇ- ਚੰਗੇ- ਚੰਗੇ ਦੇ ਬਣ ਜਾਂਦੇ ਚਕਰ ਤੇ ਹੂੰ। ਮੇਰਾ ਬਸ ਚਲੇ ਤੇ ਮੈ ਗੁਸੇੜਾ ਵੀ ਨਾ ਭੈਣ ਜੀ ਮੈਂ ਤੇ ਧਿਆਨ ਵੀ ਨੀ ਦਿੰਦੀ। ਕੀ ਕਰੀਏ ਆਪਣੇ ਸੋਰਾ ਸਾਹਿਬ ਜੀ ਦੀ ਵਜਹਾ ਨਾਲ ਕੁਛ ਬੋਲ ਨੀ ਸਕਦੇ ਹਾ ਅਸੀ ਮੈਂ ਤੇ ਇਹ ਕਰਦੀ ਮੈ ਤਨੂੰ ਸੁਨਾਣਾ ਵੀ ਸਟਾਟ ਕਰ ਦੇਣਾ ਤੁਸੀ ਦੇਖੋ ਤੇ
ਹਾਂ ਜਿਆਦਾ- ਜਿਆਦਾ ਹੋਏਗਾ ਤੇ ਫਿਰ ਬਦੇ ਨੂੰ ਤਾਂ ਬੋਲਣਾ ਹੀ ਪਏਗਾ ਨਾ
ਬਿਨ ਮੈ- ਮੈ ਬਾਈ ਬੁਲਾਉਣ ਨਾ ਕੀ ਕਰੀਏ
ਮੂੰਹ ਚੁੱਕਿਆ ਆਇਆ ਤੁਹਾਡਾ ਘਰ ਭਲਾ ਦਸੋ।
ਹੂੰ ਫਰਿਜ ਤੁਹਾਡਾ ਖਰਾਬ ਜਾ ਕੇ ਸਹੀ ਬ ਚਲੋ ਭੈਣ ਜੀ ਚਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।